ਕਾਲ
ਹੈਲੋ!
ਹੈਲੋ, ਸਤਿ ਸ਼੍ਰੀ ਅਕਾਲ।
ਹਾਂਜੀ ਜੀ ਸਤਿ ਸ਼੍ਰੀ ਅਕਾਲ। ਹੋਰ ਕਿਵੇਂ ਓ?
ਜੀ ਠੀਕ ਆ, ਤੁਸੀਂ ਬਸ ਕੀ ਕਰ ਰਹੇ ਓ?
ਬਸ ਮੈਂ ਵੀ ਵਧੀਆ- ਵਧੀਆ ਜੀ, ਹੋਰ ਕੀ ਕਰਦੇ ਸੀਗੇ?
ਗੱਲ ਇਹ ਸੀ ਕਿ ਜੇ ਮੈਂ ਸੋਚਦੀ ਸੀ ਕਿ ਅੱਜ- ਕੱਲ੍ਹ ਹੈ ਜੌ ਵਿੱਦਿਆ ਉਹ ਕਿੱਥੇ ਵਧ ਰਹੀ ਐ, ਕਿੱਥੇ -ਕਿੱਥੇ ਤੱਕ ਪਹੁੰਚ ਰਹੀ ਹੈ ਨਾ।
ਹਾਂਜੀ -ਹਾਂਜੀ ਇਹ ਤਾਂ ਗੱਲ ਸਹੀ ਹੈ ਮੈਂ ਵੀ ਬਸ ਹੁਣ ਜਿਵੇਂ ਹਨਾ ਅੱਜ -ਕੱਲ੍ਹ ਤਾਂ ਜਿਵੇਂ ਪਹਿਲਾਂ ਲੇਡੀਜ਼ ਬਹੁਤ ਘੱਟ ਐਜੂਕੇਸ਼ਨ ਲੈਂਦੀਆਂ ਸੀ ਹਨਾ ਤੇ ਅੱਜ -ਕੱਲ ਤਾਂ ਜਿਵੇਂ ਹਨਾ ਵਿਆਹ ਵਿਆਹ ਵੀ ਹੋ ਜਾਂਦਾ ਉਦੋਂ ਬਾਅਦ ਚੋਂ ਵੀ ਉਹ ਪੜ੍ਹਾਈ ਕਰ ਰਹੀਆਂ ਨੇ। ਕਾਫ਼ੀ ਜਗ੍ਹਾ ਤੇ ਇਹ ਚੀਜ਼ ਦੇਖਣ ਨੂੰ ਮਿਲ ਰਹੀ ਆ ਹਨਾ ਆਪਾਂ ਨੂੰ।
ਹਾਂਜੀ ਬਹੁਤ ਮਿਲ ਰਹੀਆ ਬਹੁਤ ਪਹਿਲੇ ਤਾਂ ਕੁੜੀਆਂ ਨੂੰ ਬਿਲਕੁਲ ਨਹੀਂ ਅਸ ਪੜ੍ਹਾਉਂਦੇ ਸੀ। ਹੁਣ ਕੁੜੀਆਂ ਨੂੰ ਇਸ ਹੈ ਕਿ ਕਰੋ ਘਰ ਕੁੜੀਆਂ ਵੀ ਆਪਸ ਜ਼ਿੱਦ ਕਰਣ ਕਿ ਆਪਣੇ ਪੈਰਾਂ ਚ ਖਲੋਣੈ। ਤੇ ਇਸਰਾ ਨਹੀਂ ਰਹਿਣਾ ਕਿਸੇ ਤੇ ਵੀ ਭਿਪੈੱਡ ਆਪਣਾ ਅ ਅਤੇ ਖੁਦਾ ਖਿਲੌਣੇ ਦਾ ਬਹੁਤ ਕੋਸ਼ਿਸ਼ ਕਰਦੇ ਨੇ ਵਿੱਦਿਆ ਨਾਲ।
ਹਾਂਜੀ-ਹਾਂਜੀ ਇਹ ਤਾਂ ਗੱਲ ਸਹੀ ਆ ਹੁਣ ਤਾਂ ਹਨਾ ਵੀ ਕੁੜੀਆਂ ਕੀ ਮੁੰਡੇ ਕੀ। ਅ ਸਾਰੇ ਪੜ੍ਹਾਈ ਕਰਦੇ ਨੇ ਤੇ ਸਾਰੇ ਹੋਰ ਹਨਾ ਵੀ ਜਿਵੇਂ ਅ ਆਪਣਾ ਗੇਮਸ ਚ ਵੀ ਪਾਰਟੀਸਪੇਟ ਕਰਦੇ ਨੇ ਉਹਦੇ ਨਾਲ ਉਹਨਾਂ ਨੂੰ ਕਿੰਨਾ ਅੱਗੇ ਤੱਕ ਜਾਣ ਦਾ ਮੌਕਾ ਮਿਲਦਾ ਹੈਗਾ।
ਕੋਈ ਸਿੱਖਿਆ ਗਿਆਨ ਵਿ
ਹੁੰਨੀ ਹਾਂ ਬੀ ਜਿਵੇਂ ਹਨਾ ਅੱਜ ਤੋਂ ਪਹਿਲਾਂ ਆਪਣੇ ਮੰਮਾ ਪਾਪਾ ਸੀਗੇ ਉਹਨਾਂ ਦੇ ਟਾਈਮ ਚ ਹਨਾ ਵੀ ਕੁਛ ਪੜ੍ਹਾਈ ਵੀ ਕਿੰਨੀ ਘੱਟ ਸੀਗੀ। ਕੁਛ ਵੀ ਨੀ ਸੀ ਹਨਾ ਜਿਵੇਂ ਹੁਣ ਅ ਜਿਵੇਂ ਤਾਂ ਫਿਰ ਕੂਜ ਵੀ ਨੀ ਸੀ ਏਸੀ ਕੂਲਰ ਕਿੰਨੇ ਕੁ ਏਸੀ ਤਾਂ ਬਿਲਕੁਲ ਹੀ ਨਹੀਂ ਸੀ ਹਨਾ। ਤੇ ਹੁਣ ਹੌਲੀ-ਹੌਲੀ ਜਿਵੇਂ-ਜਿਵੇਂ ਹਨਾ ਆਪਣੀ ਪੜ੍ਹਾਈ ਲੋਕ ਪੜ੍ਹਾਈ ਕਰਦੇ ਨੇ ਸਾਇੰਟਿਸਟ ਕਿੰਨੇ ਬਣਦੇ ਨੇ। ਹਨਾ ਹੌਲੀ-ਹੌਲੀ ਉਹਹੀ ਚੀਜ਼ਾਂ ਦੀ ਕਿੰਨੀ ਖੋਜ਼ ਕਰ ਰਹੇ ਨੇ ਆਪਾਂ ਨੂੰ ਕਿੰਨੀਆਂ ਸਹੂਲਤਾਂ ਮਿਲ ਰਹੀਆਂ ਨੇ ਅੱਜ ਦੇ ਟਾਈਮ ਚ ਦੇਖੋ। ਏ ਸੀ ਸਾਰਿਆਂ ਦੇ ਘਰੇ ਆ ਹਨਾ। ਵੀ ਆਹ ਮੋਬਾਇਲ ਫੋਨ ਇਹ ਸਾਰਾ ਮੈਨੂੰ ਇਹ ਚੀਜ਼ ਲੱਗਦਾ ਵੀ ਸਫਰ-ਸਫਰ ਪੜ੍ਹਾਈ ਕਰਕੇ ਹੋ ਰਿਆ।
ਉਹੀ ਤੇ ਪੜ੍ਹਾਈ ਵੀ ਵੱਧ ਪੜ੍ਹਾਈ ਕਰਕੇ ਸਹੂਲਤਾਂ ਵੀ ਵੱਧ ਰਹੀ ਤ ਮਤਲਬ ਹੁਣ ਜ ਮੋਬਾਇਲ ਫੜ ਲਓ ਤੁਸੀਂ ਕਿਆ ਮੋਬਾਇਲ ਵਿਦਿਆ ਲਈ ਹ ਮੋਬਾਇ ਮੋਬਾਇਲ ਦੇ ਵੱਲੋਂ ਹੀ ਕਿੰਨੀ ਇਨਾਂ ਮਤਲਬ ਮੋਬਾਇਲ ਦੇ ਵਿੱਚ ਵੀ ਵਿੱਦਿਆ ਵਧਾ ਨਾ ਇਸੇ ਫ੍ਰੀ ਤੇ ਲੋਕ ਯੂਟਿਊਬ ਤੋਂ ਅਹ ਕੋਰਸ ਵਗੈਰਾ ਸਿੱਖ ਲੈਂਦੇ ਨੇ। ਫੇਰ ਆਪਣੇ ਸਕਿੱਲ ਵਧਾ ਲੈਂਦੇ ਨੇ ਫਿਰ ਉਸ ਤੋਂ ਫਿਰ ਕਮਾਉਣਾ ਵੀ ਸ਼ੁਰੂ ਕਰ ਲੈਂਦੇ ਨੇ। ਫੇਰ ਕਾਰੋਬਾਰ ਵੀ ਸ਼ੁਰੂ ਹੋ ਜਾਂਦਾ ਹੈ ਮਤਲਬ ਇਹਵੇਂ ਘਰ ਬੈਠੇ-ਬੈਠੇ ਲਾਈਕ ਵਿੱਦਿਆਲ ਨਾਲ ਉਹਨਾਂ ਨੇ ਇਹ ਸਭ ਸਹੂਲਤਾਂ ਕੀਤੀਆਂ ਨੇ ਉਹ ਸਹੂਲਤਾਂ ਦੇ ਥਰੂ ਵੀ ਘਰੋਂ ਘ ਕਾਰਬਾਰ ਵੀ ਚੱਲ ਰਹੇ ਨੇ।
ਹਾਂਜੀ-ਹਾਂਜੀ ਹੁਣ ਤੁਸੀਂ ਯਕੀਨ ਨਹੀਂ ਕਰਨਾ ਮੇਰੀ ਵੀ ਹੁਣ ਪਲਸ ਟੂ ਕੰਪਲੀਟ ਹੋਗੀ ਹਨਾ। ਤੇ ਮੈਂ ਵੀ ਹੁਣ ਗ੍ਰੈਜੂਏਸ਼ਨ ਕਰ ਰਹੀ ਹਾਂ ਅੱਗੇ ਮੈਂ ਵੀ ਫੋਨ ਤੋਂ ਹੀ ਕਰ ਰਹੀ ਹਾਂਗੀ ਹਨਾ। ਵੀ ਟੈਕਨੋਲੋਜੀ ਇੰਨੀ ਜ਼ਿਆਦਾ ਫਾਸਟ ਹੋ ਗਈ ਮੈਂ ਹੁਣ ਨਲਾਈਨ ਡਿਸਟੈਂਸ ਕਰ ਰਹੀ ਹਾਂ ਹਨਾ। ਕਿਉਂਕਿ ਮੈਨੂੰ ਇਹ ਚੀਜ਼ ਦਾ ਵੀ ਨਾਲ ਦੇ ਨਾਲ ਮੇਰੀ ਗ੍ਰੈਜੂਏਸ਼ਨ ਹੋਜੇ ਨਾਲ ਦੀ ਨਾਲ ਮੈਂ ਕੋਈ ਸਕਿਲ ਸਿੱਖ ਲੋ ਹਨਾ ਜਿਵੇਂ ਮੈਂ ਪਿੱਛੇ ਦੇ ਟੈਲੀ ਦਾ ਕੋਟਸ ਕਰ ਲਿਆ, ਪਾਰਲਰ ਦਾ ਕਰ ਲਿਆ। ਸੋ ਇਹ ਚੀਜ਼ ਹੋ ਜਾਂਦੀ ਵੀ ਨਾਲ ਦੀ ਨਾਲ ਇਹਨਾਂ ਸਾਰੀਆਂ ਟੈਕਨੋਲੋਜੀ ਕਰਕੇ। ਕੇ ਬੰਦਾ ਨਾਲੇ ਹਨਾ ਵੀ ਆਪਣਾ ਕੋਈ ਸਕਿੱਲ ਸਿੱਖ ਲੈਂਦੇ ਨਾਲੇ ਪੜ੍ਹਾਈ ਆਪਦੀ ਸਾਰੀ ਕੰਟੀਨਿਊ ਰੱਖਦਾ ਆ ਪੜ੍ਹਾਈ ਤੋਂ ਪਿੱਛੇ ਨਹੀਂ ਹੁੰਦਾ।
ਉਹੀ ਤੇ ਜਿਵੇਂ ਕੋਈ ਫਲਾਣਾ ਕੋਰਸ ਦੂਰ ਸਡੀ ਜਗ੍ਹਾ ਤੋਂ ਫਿਰ ਇਹਨੇ ਓਨਲਾਈਨ ਐਜੂਕੇਸ਼ਨ ਦਾ ਇਹ ਸਿਸਟਮ ਆਇਆ ਫਿਰ ਉਹਦੇ ਨਾਲ ਕਿ ਵਿੱਦਿਆ ਕਰਕੇ ਫਿਰ ਸਾਡਾ ਹੌਸਲਾ ਵੀ ਵੱਧਦਾ ਹੈ। ਚੰਗੀ ਪੜ੍ਹ ਪੜ੍ਹਾਈ ਕਰਕੇ ਵਿਅਕਤੀ ਵਿੱਦਿਆ, ਨੌਕਰੀ ਜਾਂ ਆਪਣਾ ਕਾਰੋਬਾਰ ਸ਼ੁਰੂ ਕਰ ਲੈਂਦੈ, ਫਿਰ ਬੇਰੁਜ਼ਗਾਰੀ ਦੂਰ ਹੋ ਜਾਂਦੀ ਏ, ਹੈਨਾ? ਸ 'ਤੇ ਸ਼ਾਲੀ ਇੱਕ-ਇੱਕ। ਕ ਇੱਕਾ ਤੁਸੀਂ ਕੈਅ ਸਕਦੇ ਓ, ਇੱਕ ਵਿੱਦਿਆ, ਇੱਕ ਬੋਤ ਈ ਸ਼ਕਤੀਸ਼ਾਲੀ ਹ। ਤਿਆਰ ਬਨ ਗਿਆ, ਅੱਜ ਤਾਂ ਵਿਦ- ਵਿੱਦਿਆ ਬਗੈਰ ਕੁਛ ਹੈ ਈ ਨਈ, ਲਾਈਕ ਜੇ ਅਗਰ ਤੁਹਾਨੂੰ ਫੋਨ ਪਿੱਛੇ ਲਾਣੈ, ਫੋਨ ਚਲਾਨ ਵਾਸਤੇ ਤੁਹਾਨੂੰ ਵਿੱਦਿਆ ਲੋੜ ਐ। ਤੁਹਾਨੂੰ ਅਗਰ ਟੀਵੀ ਚਲਾਨੀ ਏ, ਟੀਵੀ ਚਲਾਨ ਵਾਸਤੇ ਤੁਹਾਨੂੰ ਵਿੱਦਿਆ ਲੋੜ ਏ। ਕਈ ਪ੍ਰਕਾਰ ਦੇ ਹੁਨ ਤਾਂ ਵਿੱਦਿਆ ਵਿੱਚ ਲੋਕੀ ਕਹਿੰਦੇ ਨੇ, ਐਸੇ ਫਰੈਂਚ ਸਿੱਖ ਰਹੇ ਨੇ, ਜਰਮਨੀ ਸਿੱਖ ਕਰੇ ਨੈ ਐਸੇ ਦੂਰੋਂ ਦੂਰੋਂ ਜਾਨੋਂ। ਕਿ ਉੱਥੇ ਕੀ ਚੱਲ ਰੇਆ? ਉਹ ਵੀ ਉੱਥੇ ਜਾ ਕੇ ਪਤਾ ਲੱਗੇ ਕਿ ਕੇੜੀ- ਕੇੜੀ ਉੱਧਰ ਵੱਧ ਰੀ ਐ। ਹੈ ਨਾ?
ਹਾਂਜੀ-ਹਾਂਜੀ, ਸਹੀ ਗੱਲ ਐ, ਤੁਸੀਂ ਬਿਲਕੁਲ ਸਹੀ ਕੇਆ ਹੈਨਾ? ਮੈਂ ਤੁਹਾਡੀ ਗੱਲ ਨਾਲ ਬੋਤ ਸਹਿਮਤ ਹੋਈ ਆ, 'ਤੇ ਮੈਨੂੰ ਨਾ ਪਤਾ ਕੀ ਲੱਗ ਰੇਆ, ਜਿਵੇਂ ਹੁਨ ਅੱਜ ਦੇ ਟੈਮ ਦੇ ਵਿੱਚ, ਜਿਵੇਂ ਜੇੜੇ ਆਪਾਂ ਕੈਅ ਦੀਏ ਵੀ ਗਰੀਬ ਲੋਕ ਨੇ, ਹਨਾ? ਵੀ ਉਹ ਵੀ ਵਿੱਦਿਆ, ਐਜੂਕੇਸ਼ਨ ਲੈ ਸਕਦੇ, ਕਿਉਂਕਿ ਗਵਰਮੈਂਟ ਨੇ ਉਨਾਂ ਨੂੰ ਫੈਸਿਲਿਟੀ ਦਿੱਤੀ ਆ, ਹੈਨਾ? ਸਰਕਾਰੀ ਸਕੂਲ ਬਨਾ ਕੇ, ਸਰਕਾਰੀ-ਸਰਕਾਰੀ। ਹੁਨ ਸ, ਸਰਕਾਰੀ ਕੋਲਜ ਬਨਾਏ ਹੋਏ ਆ, ਜਿਦੇ ਵਿੱਚ ਨਾ ਉਨਾਂ ਤੋਂ ਫੀਸ ਇੰਨੀ ਨਈ ਲਈ ਜਾਂਦੀ, ਫੀ ਦੇ ਵਿੱਚ ਬੱਚੇ ਨੂੰ ਪੜ੍ਹਾਇਆ ਜਾਂਦਾ, 'ਤੇ ਹੈਨਾ? ਵੀ ਉਨਾਂ ਦੇ ਲਈ ਇਹ ਚੀਜ਼ ਬੋਤ ਵਦੀਆ, 'ਤੇ ਉਹ ਬੱਚੇ ਬੋਤ ਵਦੀਆ ਮਨ ਲਾ ਕੇ ਪੜ੍ਹਦੇ, 'ਤੇ ਹੈਨਾ? ਅੱਗੇ ਔਂਦੇ ਨੇ, ਆਪਦੇ ਮਾਂ-ਪਿਓ ਦਾ ਨਾਂ ਵੀ ਰੋਸ਼ਨ ਕਰਦੇ ਨੇਗੇ। ਕਿਉਂਕਿ ਉਨਾਂ ਨੂੰ ਇਹ ਚੀਜ਼ ਹੁੰਦੀ ਆ, ਬਈ ਜੇੜੀ ਚੀਜ਼ ਮੇਰੇ ਮਾਂ- ਪਿਓ ਨੇ ਨਈ ਕੀਤੀ, ਹੈਨਾ, ਬਈ ਉਹ ਅਸੀਂ ਕਰੀਏ। ਤਾਂ ਕਰਕੇ ਮੈਨੂੰ ਵੀ ਇਹ ਚੀਜ਼ ਲੱਗਦਾ, ਬਈ, ਅੱਜ ਦੇ ਟਾਈਮ 'ਚ ਤਾਂ ਹਰ ਇੱਕ ਅਹ, ਪਰਸਨ ਲਈ ਐਜੂਕੇਸ਼ਨ ਬੋਤ ਜਾਦਾ ਜ਼ਰੂਰੀ ਐ ਛੋਟੇ ਤੋਂ ਲੈ ਕੇ ਵੱਡੇ ਤੱਕ, ਹੈਨਾ? ਮੈਂ ਦੇਖਿਐ, ਕਾਫ਼ੀ ਜਣੇ ਦਾ ਵਿਆਹ ਹੋਨ ਤੋਂ ਬਾਦ, 'ਚ ਬੱਚੇ ਹੋਨ ਤੋਂ ਬਾਦ ਜੋ ਵੀ ਪੜ੍ਹਦੇ ਨੇ, ਉਨਾਂ ਨੂੰ ਕਿਉਂਕਿ ਇੱਕ ਐਲ ਪੜ੍ਹਾਈ ਦੀ ਇੰਮਪੋਡੈਨਸ ਉਨਾਂ ਨੂੰ ਪਤਾ ਲੱਗ ਗੇ ਵੀ ਪੜ੍ਹਾਈ ਆਪਣੇ ਏ ਲਈ ਕਿੰਨੀ ਜ਼ਰੂਰੀ ਆ, ਹਨਾ? ਵੀ ਆਪਾਂ ਕਿਤੇ ਜਾਨਾ ਤਾਂ ਆਪਾਂ ਨੂੰ ਹਨਾ, ਓਥੇ। ਕਿਉਂਕਿ ਹੁਨ, ਸਾਰਾ ਕੁਛ ਇੰਗਲਿਸ਼ ਯਾ ਹਿੰਦੀ 'ਚ ਈ, ਹਿੰਦੀ- ਪੰਜਾਬੀ 'ਚ ਈ ਲਿਖਿਆ ਹੁੰਦਾ, ਹੈਨਾ? ਜੇ ਆਪਾਂ ਉਹ ਪੜ੍ਹ ਨੀ ਸਕਾਂਗੇ, ਫੇਰ ਆਪਾਂ ਕੀ ਕਰਾਂਗੇ।
ਹਾਂਜੀ, ਤੁਸੀਂ ਇਹ ਬਿਲਕੁਲ ਸਹੀ ਕਿਹਾ ਸਰਕਾਰ ਨੇ, ਬੜੀ-ਬੜੀ ਸਕੀਮਾਂ ਵੀ ਕੀਤੀਆਂ ਨੇ। ਇਹ ਜੋ ਐਜੂਕੇਸ਼ਨ ਲੋਨ ਦਾ ਸਕੀਮ ਆਇਐ, ਕਿ ਲਾਈਕ ਬੱਚਿਆਂ ਨੂੰ ਜੇ ਅਗਰ ਉੱਚਲੀ ਪੜ੍ਹਾਈ ਕਰਨੀ ਏ ਤਾਂ ਫਿਰ ਐਜੂਕੇਸ਼ਨ ਲੋਨ ਲੈ ਲਓ। ਫਿਰ ਜੋਬ ਲੱਗਨ ਤੋਂ ਬਾਦ ਅਪਨੀ ਪਗਾਰ 'ਚੋਂ ਫੇਡਦੇ ਜਾਓ। ਫੀਸਾਂ ਵਗੈਰਾ, ਮੈਂ ਵੀ ਉਈ ਕੀਤਾ ਮੇਰੀ ਵੀ ਪੜ੍ਹਾਈ ਐਜੂਕੇਸ਼ਨ ਲੋਨ ਤੋਂ ਹੋਈ ਏ, ਮੈਂ ਕੈਂਦੀ ਕਿ ਅਗਰ ਐਜੂਕੇਸ਼ਨ ਲੋਨ ਨਾ ਹੋਵੇ ਤਾਂ ਫਿਰ ਮੇਰੀ ਪੜ੍ਹਾਈ ਈ ਨਾ ਹੁੰਦੀ। ਐ ਇਤੀ ਵੱਡੀ-ਵੱਡੀ ਫੀਸ ਜੋ ਹੋਨ, ਮੇਰਾ ਬਚਾਈ ਜਾ ਰਹੀ, ਈ, ਐਮ, ਆਈ, ਜੋ ਵੀ ਮੈਂਨੇ ਪੜ੍ਹਾਈ ਕੀਤੀ ਏ, ਐਜੂਕੇਸ਼ਨ ਲੋਨ ਦੀ ਸਹੂਲਤ। ਕ ਰਿਕੀ, ਮੇਰੀ ਪੜ੍ਹਾਈ ਹੋਈ। ਨਾ, ਮੈਂ ਕਾਫ ਲੂਜੀ ਕਰਕੇ ਈ ਬਨੀ ਐ ਸਰਕਾਰ ਦੀ ਇਹ ਸਕੀਮ ਕਰਕੇ।
ਹਾਂਜੀ-ਹਾਂਜੀ, ਕਿਉਂਕਿ ਜੇ ਆਪਾਂ ਕੈਂਦੇ ਆ ਹਨਾ, ਤੁਸੀਂ ਫੋਨ ਵੀ ਚਲਾਉਣਾ ਆ, ਓਦੇ ਲਈ ਵੀ ਆਪਾਂ ਨੂੰ ਪੜ੍ਹਾਈ ਦੀ ਜ਼ਰੂਰਤ ਆ, ਹਨਾ? ਕਿਉਂਕਿ ਓਦੇ ਵਿੱਚ ਵੀ ਸਾਰਾ ਕੁਛ ਇੰਗਲਿਸ਼ ਯਾ ਪੰਜਾਬੀ 'ਚ ਹੀ ਆਂਦਾ ਸੀਗਾ। ਆਪਾਂ ਪੜ੍ਹ ਨੀ ਸਕਾਂਗੇ, ਫਿਰ ਆਪਾਂ ਉਹ ਵੀ ਕਿਵੇਂ ਚਲਾਵਾਂਗੇ, ਹਨਾ?
ਉਈ 'ਤੇ, ਜੇ ਅਗਰ ਪੰਜਾਬੀ ਆਂਦੀ ਵੀ ਏ ਹਾਂਜੀ। ਮੈਂ ਓਈ ਕੈ ਰਈ ਆ ਜੇ ਅਗਰ ਆਪਾਂ ਪੰਜਾਬੀ ਆਉਂਦੀ ਵੀ ਐਨ ਫੋਨ ਤੇ ਸਭ ਕੁਛ ਪੰਜਾਬੀ ਲੈ ਗਾਣਾ ਬਟ ਪੂਰਾ ਪੰਜਾਬੀ ਵਿੱਚ ਚਾਉਂਦਾ ਈ ਐ ਨਾ ਕੀਬੋਡ ਕਈ-ਕਈ ਵਾਰ ਆਪੋ ਆਪ ਓਥੇ ਥੱਲੇ ਹੋ ਜਾਂਦਾ ਏ। ਕਈ ਵਾਰ ਇੰਗਲਿਸ਼ ਦਾ ਕੀਬੋਰਡ ਆ ਜਾਂਦਾ ਏ ਉਸਨੂੰ ਵੀ ਤਾਂ ਸਿੱਖਿਆ ਲੱਗਦੀ ਐ। ਚਲਾਉਣ ਨੂੰ ਆਵੇ ਕਰਕੇ
ਫਿਰ ਉਹੀ ਤਾਂ ਗੱਲ ਐ ਵੀ ਜਿਹਨਾਂ ਨੂੰ ਇੰਗਲਿਸ਼ ਨਈ ਆਉਂਦੀ ਓਨਾਂ ਨੂੰ ਕਿੰਨਾ ਜ਼ਿਆਦਾ ਔਖਾ ਕਿਉਂਕਿ ਹੁਣ ਜੇ ਆਪਾਂ ਨਾ ਬਾਰਲੀਆਂ ਕੰਟਰੀਜ਼ ਜਾਂਦੇ ਆ ਜਿਵੇਂ ਹਨਾ ਕਾਫੀ ਕੰਟਰੀਜ਼ ਦੇ ਵਿੱਚ ਏ ਚੀਜ਼ ਆ ਵੀ। ਜਿਵੇਂ, ਆਪਾਂ ਵੇਦਨਾਮ ਐ ਕਿਤੇ ਹੋਰ ਜਾਂਦੇ ਆ ਓ ਉੱਥੇ ਨਾ ਉਹਨਾਂ ਦੀ ਆਬਦੀ ਭਾਸ਼ਾ ਬੋਲੀ ਜਾਂਦੀ ਅ ਬਟ ਏਕ ਭਾਸ਼ਾ ਇੰਗਲਿਸ਼ ਏਹ ਕੋਮਨ ਐ ਏਹ ਸਾਰੀ ਕਿਤੇ ਬੋਲੀ ਜਾਂਦੀ ਏ ਜੇੜੇ ਮਰਜ਼ੀ ਤੁਸੀਂ ਕੰਟਰੀ ਚਲੇ ਜਾਵੋ ਜਿੱਥੇ ਜਿੱਥੇ ਮਰਜ਼ੀ ਚਲੇ ਜਾਵੋ ਸੋ ਹਨਾ ਮਨੂੰ ਓ ਚੀਜ਼ ਲਗਦੀ ਹੁੰਦੀ ਵੀ ਆਪਾਂ ਨੂੰ ਹੁਣ ਤਾਂ ਕਾਫੀ ਟੀਚਰਜ ਗ੍ਰਾਮਰ ਕਲਾਸਿਜ ਪ੍ਰੋਵਾਇਡ ਕਰਦੇ ਨੇ ਆਪਾਂ ਨੂੰ ਕਲਾਸਿਜ ਅਟੈਂਡ ਕਰਨੀਆਂ ਚਾਈਦੀਆਂ ਨੇ ਹਨਾ ਵੀ ਆਪਾਂ ਨੂੰ ਗ੍ਰਾਮਰ ਆਵੇ ਆਪਾਂ ਨੂੰ ਪਤਾ ਲੱਗੇ ਆਪਣੇ ਵੋਕੈਬ ਦਾ ਇੰਗਲਿਸ਼ ਆਪਾਂ ਨੂੰ ਹਨਾ ਵੀ ਆਉਣੀ ਚਾਈਦੀ ਆ ਕਿਉਂਕਿ ਹਰ ਜਗ੍ਹਾ ਤੇ ਏਦੀ ਜ਼ਰੂਰਤ ਪੈਂਦੀ ਐ ਕੱਲ ਨੂੰ ਹਨਾ ਆਪਣੇ ਬੱਚੇ ਹੋਣਗੇ ਉਹ ਵੱਡੇ ਹੋਣਗੇ ਓਨਾਂ ਨੂੰ ਵੀ ਤਾਂ ਆਪਾਂ ਪੜ੍ਹਾਉਣਾ ਹਨਾ ਪੈਲਾਂ ਜੇ ਆਪਾਂ ਖੁਦ ਈ ਨਾ ਪੜ੍ਹੇ ਹੋਵਾਂਗੇ ਫੇਰ ਆਪਾਂ ਆਬਦੇ ਬੱਚਿਆਂ ਨੂੰ ਕੀ ਦੱਸਾਂਗੇ। ਕੀ ਪੜ੍ਹਾਵਾਂਗੇ ਹਨਾ।
ਹਾਂਜੀ ਓ ਈ। ਤੇ ਉਈ ਕੈ ਰਈ ਸੀ ਤੇ ਤੁਆਨੂੰ ਪਤਾ ਅਸੀ ਜੋ ਪਾਰਤ ਦੇਸ਼ ਦੇ ਮਤਲਬ ਹੋਏਯਾ ਐ ਜੋ ਅੰਗਰੇਜ਼ੀ ਏ ਏਥੇ ਮਤਲਬ ਅਹ ਸਾਨੂੰ ਆਂਦੀ ਏ ਏਥੇ ਮਤਲਬ ਬ੍ਰਿਟਿਸ਼ਰਸ ਆਏ ਸੀਗੇ ਨਾ। ਤੇ ਸਾਨੂੰ ਅੰਗਰੇਜ਼ੀ ਓਦੇ ਕਰਕੇ ਆ ਗੇ ਜੇ ਦੂਸਰੇ ਜੋ ਦੂਸਰੇ ਜੋ ਦੇਸ਼ ਨੇ ਜਿਵੇਂ ਚਾਈਨਾ ਫੜ ਲਓ ਐਵੇ ਫੜ ਲੋ ਓਨਾਂ ਨੂੰ ਏ ਨਾ ਓਨਾਂ ਦੇ ਏਥੇ ਇੰਗਲਿਸ਼ ਏਨੀ ਸਿਖਾਈ ਨੀ ਜਾਂਦੇ ਓਨੇ ਲੋਕ ਲੋਕਾਂ ਨੂੰ ਏਨੀ ਇੰਗਲਿਸ਼ ਆਉਂਦੀ ਨੀ ਐ ਤਾਂ ਫੇਰ ਓਨਾਂ ਨੂੰ ਬੜਾ ਔਖਾ ਪੈਂਦਾ ਐ ਵੇ ਮਤ ਮਤਲਬ ਬਿਕੋਜ਼ ਕਿਉਂਕਿ ਸਾਰਾ ਯੂਟਿਊਬ ਵੇਖ ਲਓ ਸਾਰਾ ਅੰਗਰੇਜ਼ ਐ ਦੂਸਰੇ ਦੇਸ਼ਾਂ ਨੂੰ ਐਵੇਂ ਅਡੋਪ ਕਰਨ ਦਾ ਬੜਾ ਔ
ਮੈਨੂੰ ਪਤਾ ਕੀ ਲੱਗਦਾ ਚਾਈਨਾ ਚ ਪਾਨ ਕੰਟਰੀ ਏਕ ਏਦਾਂ ਦੀ ਕੰਟਰੀ ਹੁੰਦੀ ਏ ਕਿ ਜਿਹੜੇ ਆਪਾਂ ਨੂੰ ਓਨਾਂ ਕੋਲ ਬੋਤ ਡਿਵਲਪਮੈਂਟ ਤਾਂ ਹੈਗੀ ਆ ਠੀਕ ਆ ਜਿਵੇਂ ਹੁਣ ਆਪਾਂ ਪੰਜਾਬ ਦੇ ਬੱਚੇ ਲਾ ਲਓ ਕਿਤੇ ਹੋਰ ਦੇ ਲਾ ਲਓ ਹਨਾ ਬੱਚੇ ਜ਼ਿਆਦਾਤਰ ਓ ਅਵਦੀ ਪੜ੍ਹਾਈ ਦੇ ਲਈ ਬਾਰਲੀਆਂ ਕੰਟਰੀਜ਼ ਚ ਜਾਂਦੇ ਆ ਹਨਾ ਬਟ ਐ ਚੀਜ਼ ਆਪਾਂ ਬੋਤ ਕੱਟ ਦੇਖਦੇ ਆ ਵੀ ਚਾਈਨਾ ਜਾਂ ਜਪਾਨ ਦੇ ਬੱਚੇ ਬਾਰਲੀ ਕੰਟਰੀਜ ਚ ਸਟੱਡੀ ਕਰਨ ਜਾਂਦੇ ਆ ਕਿਉਂ ਨੀ ਜਾਂਦੇ ਕਿਉਂਕਿ ਓਧਰ ਐਜੂਕੇਸ਼ਨ ਈ ਏਦਾਂ ਦੀ ਓਧਰ ਓਨਾਂ ਨੂੰ ਫਸਿਲਟੀਜ਼ ਹੀ ਏਦਾਂ ਦੀ ਦਿੱਤੀਆਂ ਹੋਈਆਂ ਨੇ ਓ ਜਾਈ ਨੀ ਸਕ ਸਕਦੇ, ਕੈਂਦੇ ਨੀ ਹੁੰਦੇ ਜਿਵੇਂ ਆਪਾਂ ਅੱਜ ਤੋਂ ਥਾਂਉਜਿਟ ਟਵਾਟੀ ਛੇਕਸ ਦੇ ਵਿੱਚ ਤਾਂ ਟੂ-ਟੂ ਥਾਂਉਜਿਟ ਫੌਟੀ ਦੇ ਵਿੱਚ ਨੇ ਗੇ ਓ ਏਨੇ ਜਾਦਾ ਆਪਾਂ ਤੋਂ ਫਾਸਟ ਨੇ ਓਨਾਂ ਨੇ ਏਨੀ ਜਾਦਾ ਐਜੂਕੇਸ਼ਨ ਕੀਤੀ ਜੇ ਏਨਾ ਜਾਦਾ ਓਨਾਂ ਨੇ ਆਪਦੀ ਕੰਟਰੀ ਨੂੰ ਡਿਵਲਪ ਕੀਤਾ ਹਨਾ ਵੀ ਆਪਾਂ ਕੁਝ ਸੋਚ ਵੀ ਨੀ ਸਕ ਕਦੇ ਦੇ ੜੀ ਚੀਜ਼ ਉੱਥੇ ਆਪਣੇ ਏਥੇ ਇੰਡੀਆ ਚ ਜਾਂ ਹੋਰ ਕਿਸੇ ਕੰਟਰੀ ਚ ਹਜੇ ਦਸ ਵੀਹ ਸਾਲ ਤੱਕ ਆਉਣੀਆਂ ਨੇਗੀਆਂ ਉਹ ਚੀਜ਼ਾਂ ਹੁਣ ਉੱਥੇ ਨੇ
ਸਹੀ ਕਿਹਾ ਉੱਥੇ ਨਾ ਇਹਨਾਂ ਨੇ ਵਿਦਿਆ ਨੂੰ ਇਹਨਾਂ ਇਮਪੋਰਟੈਂਸ ਬਹੁਤ ਪਹਿਲੇ ਤੋਂ ਹੀ ਦੇ ਛੋੜੇ ਸੀ ਮੈਂ ਕਿਹਾ ਹੁਣ, ਹੁਣ, ਹੁਣ, ਹੁਣ, ਅਸੀਂ ਦੇਸ਼ ਦੇ ਕੁੜੀਆਂ ਨੂੰ ਪੜਾਣਾ ਚਾਲੂ ਕੀਤਾ ਮਤਲਬ ਇਹੀ ਤੁਸੀਂ ਪੰਜ ਕੁ ਸਾਲ ਦਸ ਕੁ ਸਾਲ ਪਹਿਲੇ ਵੇਖ ਲਓ। ਕਿ ਹੁਣ-ਹੁਣ ਕੁੜੀਆਂ ਮਤਲਬ ਸਾਡੇ ਮਾਂ ਪਿਓ ਨੇ ਕਿੱਥੇ ਐਜੂਕੇਸ਼ਨ ਇੱਦਾਂ ਵਿਦਿਆ ਨੂੰ ਜ਼ਰੂਰੀ ਸਮਝਿਆ ਐ ਨਾ ਸਭ ਆ ਆ ਤੇ ਅਸੀਂ ਹੁਣ ਕੁ ਲਾਈਕ ਸਾਰੇ ਪੜ ਰਹੇ ਨੇ ਹੁਣ ਉਹ ਸਾਰੇ ਇੰਜਨੀਅਰ ਦੇ ਵਰਕ ਫਲਾਣੇ- ਫਲਾਣੇ ਉੱਥੇ ਤੇ ਪਰ ਕਿਨੇ ਸਾਲ ਤੋਂ ਚਾਲੂ ਹੈ ਕੌਲੇਜਿਸ ਖਲੋਤੇ ਹੋਏ ਹਨ ਸਭ ਖਲੋਤੇ ਹੋਏ ਉਹਨਾਂ ਦੇ ਮਾਂ ਪਿਓ ਵੀ ਪੜੇ ਲਿਖੇ ਹੋਏ ਐਣ ਬਚਪਨ ਤੋਂ ਹੀ ਸਿਖਾਂ ਛੋੜਦੇ ਨੇ ਕਿ ਇਹ ਵੱਡਿਆਂ ਨਾਲ ਕਿਵੇਂ ਰਹੀਦਾ ਹੈ ਸੜਕਾਂ ਤੇ ਕਚਰਾ ਨਹੀਂ ਕਰੀਦਾ ਐ ਕਚਰਾ ਕਰ ਕਰਨ ਨਾਲ
ਹਾਂਜੀ- ਹਾਂਜੀ ਇਹ ਗੱਲ ਤਾਂ ਸਹੀ ਆ
ਉਨੇ ਬੜਾ ਕੁਝ ਸਿਖਾਇਆ
ਹਾਂਜੀ- ਹਾਂਜੀ ਮੈਂ ਵੀ ਇਹੀ ਚੀਜ਼ ਕਹਿਣੀ ਆ ਵੀ ਤਾਂ ਹੀ ਇਹ ਚੀਜ਼ ਵਧੀਆ ਰਹਿੰਦੀ ਆ। ਹਾਂਜੀ- ਹਾਂਜੀ ਚਲੋ ਜੀ ਮੈਨੂੰ ਕੋਲ ਆ ਰਹੀ ਹੈ ਮੈਂ ਤੁਹਾਨੂੰ ਫਿਰ ਗੱਲ ਕਰਦੀ
ਗੱਲ ਕਰ ਕਰਦੇ ਆ ਫਿਰ ਚਲੋ ਠੀਕ ਐ ਸਤਿ ਸ਼੍ਰੀ ਅਕਾਲ ਸ਼੍ਰੀ